ਹੈਲੋ।
ਹਾਂਜੀ।
ਹਾਂਜੀ
ਹੋਰ ਸਣਾਉ?
ਬੱਸ।
ਹੂੰ।
ਸਰਵੇ ਕਰ ਰਹੇ ਆ ਨਹਿਰਾਂ ਦਾ।
ਕਦ
ਨਹਿਰਾਂ, ਦਰਿਆਵਾਂ ਦਾ ਸਰਵੇ ਕਰ ਰਹੇ ਆਂ।
ਅੱਛਾ।
ਹੂੰ, ਨਹਿਰਾਂ ਦੇ ਅੰਦਰ ਅੱਜ-ਕੱਲ੍ਹ ਪਾਣੀ ਆ ਗਿਆ, ਅੱਜ-ਕੱਲ੍ਹ ਬਹੁਤ ਜ਼ਿਆਦਾ
' ' ਕੰਮ ਕਰਨਾ ਸ਼ੁਰੂ।
ਹਮ। ਇਲਾਕੇ ਦੀਆਂ ਨਹਿਰਾਂ, ਦਰਿਆ ਭਰ ਕੇ ਚੱਲ ਰਹੇ ਨੇ ਪੂਰੇ
ਹੂੰ-ਹੂੰ।
ਉਹਨਾਂ ਦੇ ਉੱਪਰ ਕੰਮ ਜਿੱਥੇ-ਜਿੱਥੇ ਟੋਏ ਆਂ ਮਿੱਟੀ ਕੰਮ ਐਂ।
ਹਮ।
ਮਿੱਟੀ ਲਵਾਉਣੀ, ਟੋਏ ਭਰਾਣੇ ਗੱਟੇ ਲਗਵਾਣੇ, ਰਿਹਾਇਸ਼ੀ ਏਰੀਆਂ ਦੇ ਅੰਦਰ
ਹੂੰ।
ਉਹਨਾਂ ਦੇ ਲੈਵਲ ਚੈੱਕ ਕਰਨੇ, ਲੈਵਲ ਅਪਗ੍ਰੇਡ ਕਰਨੇ।
ਹਮ।
ਨਹਿਰਾਂ ਦੇ ਲੈਵਲ ਅਪਗ੍ਰੇਡ ਕਰਨੇ, ਦਰਿਆ ਦੇ ਰਸਤੇ ਦੇਖਣੇ। ਕੋਈ ਰਾਸਤਾ ਆਂ ਆਬਾਦੀ ਵੱਲ ਤੇ ਨਹੀਂ ਜਾਂਦਾ, ਜਾਂ ਆਬਾਦੀ, ਵੱਲ ਜਾ ਕੇ ਨੁਕਸਾਨ ਤਾਂ ਨੀ ਕਰਦਾ। ਉਹਨਾਂ ਦੇ ਰਸਤੇ ਨੱਕੇ ਮੋੜ ਨੇ ' ' ਟੱਕਰ ਕੱਟਣੀ ਉਹਨਾਂ ਦੀ ਜਿਸ ਪੁਆਇੰਟ ਤੇ ਪਾਣੀ ਟੱਕਰ ਮਾਰਦਾ ਉਸ ਟੱਕਰ ਨੂੰ ਮਜ਼ਬੂਤ ਕਰਨਾ, ' ' ਇਹ ਬੜੇ-ਬੜੇ ਮਤਲਬ ਕੀ ਬੋਰਡਰਸ
ਹੂੰ।
ਵਾਲੇ ਕੰਮ ਹੁੰਦੇ ਆ, ਬੋਲਡਰ ਹੋ ਗਏ, ਜਾਲ ਹੋ ਗਏ, ਉਹ ਦੇ ਵਿੱਚ ਜਿਹੜੇ ਸੈੱਟ ਕਰਨ ਨੇ, ' ' ਬੋਲਡਰ ਮੰਗਾ ਕੇ ਜਿਹੜਾ ਲਾਈਨਿੰਗ ਕਰਨੀ, ਸ ਸਟਟਿੰਗ ਲਾਇਨ ਕਰਨੀ, ਉਹਨਾਂ ਦੀ ਸਟਰੈਂਥ ਬੜੇ ਵਧਾਉਣੀ ਸਲੋਪਿੰਗ ਦਾ ਧਿਆਨ ਰੱਖਣਾ। ਤਾਂ ਕੀ ਪਾਣੀ ਠੀਕ-ਠਾਕ ਆਪਣੇ ਉੱਥੇ ਪਹੁੰਚੇ।
ਤੇ ਇਹ ਕੰਮ ਨੇ ਤੁਹਾਡੇ ਹਨਾ।
ਹੂੰ -ਹੂੰ। ਕਿਉਂਕਿ ਅੱਜ-ਕੱਲ੍ਹ ਸਾਧਨ ਸ਼ੁਰੂ ਹੋਣੇ ਵਾਲਾ ਐ।
ਹਾਂ, ' ' ਆਹ ਉਪਰ ਜ਼ਿਆਦਾ ਬਾਰਿਸ਼ ਹੋਣ ਦੀ ਵਜ੍ਹਾ ਕਰਕੇ ਫਿਰ ਪਾਣੀ ਨੀ 'ਚ' ਨਹਿਰਾਂ 'ਚ' ਜਾਂਦਾ ਨਾ।
ਪਾਣੀ ਜ਼ਿਆਦਾ ਨਹਿਰਾਂ ਆਉਂਦਾ, ਉਹ ਨਹਿਰਾਂ, ਦੇ ਹੇਠ ਫੇਮਰ ਕੀ, ਕਰੈਕਸ ਨੇ ਉਹ ਦੇਖਣੇ ਨਹਿਰਾਂ ਬੱਚਿਆਂ ਵਰਗੀ ਕਿਤਾਡ। ਕਈ ਵਾਰੀ ਪਾਣੀ ਬਹੁਤ ਤੇਜ਼ੀ ਨਾਲ ਆਦਾ। ਜਿਸਦੇ ਨਾਲ ਬੈੱਡ ਉਖੜ ਜਾਂਦੇ ਆ। ਉਹਨਾਂ ਦੀ ਰਿਪੇਅਰ ਵਗੈਰਾ। ਸੀ, ਸੀਮਿੰਟ ਦੇ ਅੰਦਰ ਹੁੰਦੀ ਆ ਕੰਕਰੀਟਸ ਦੇ ਅੰਦਰ ਹੁੰਦੀ ਆ। ਉਹਨਾਂ ਨੂੰ ਅਪਡੇਟ ਕਰਨਾ, ਅਪਗ੍ਰੇਡ ਕਰਨਾ।
ਹਮ।
ਜਿੱਥੇ ਫੋਲ, ਜਿੱਥੇ ਪਾਣੀ ਦੀ ਪਤਾਗੀ। ਅਹ ਸਪੀਡ ਕੰਮ ਏ। ਉੱਥੇ ਪਾਣੀ ਦੀ ਸਪੀਡ ਨੂੰ ਮੇਨਟੇਨ ਕਰਨਾ। ਉਹਦੇ ਲਈ ਮਤਲਬ
ਤੇ ਤੁਹਾਡੇ ਕਿਉਂ ਪਾਉਂਦੇ ਨੇ ਕਿ, ਪਾਣੀ ਵੀ ਘੱਟ-ਵੱਧ ਕਰਵਾਉਣਾ ਜਾਂ ਕੁਛ ਹੋਰ ਕਰਨਾ।
ਹਮ।
ਮੈਂ ਪਾਣੀ ਗੇਟ ਬੰਦ ਕਰਵਾਣੇ, ਖਲਵਾਉਣਾ। ਇਹ ਕਿਨਾਂ ਦਾ ਕੰਮ ਹੁੰਦਾ?
ਉਹ ਤਾਂ ਡਿਪਾਰਟਮੈਂਟ ਦੇ ਕੰਮ ਹੁੰਦੇ ਆ। ਡਿਪਾਰਟਮੈਂਟ ਆਪ ਖੁਦ ਕਰਦਾ ਖੁਦ ਉਹਣਾ ਦੀ ਮ ਮੈਨ ਫੋਰਸ ਹੁੰਦੀ ਏ। ਉਹ ਦੀ ਆਪਣੀ। ਹਰ ਵ ਚੌਵੀਸ ਘੰਟੇ ਡਿਊਟੀ ਹੁੰਦੀ ਆ।
ਠੀਕ ਏ। ਇਹਨਾਂ ਦਿਨਾਂ 'ਚ' ਤੇ ਜਿਹੜੇ ਐਸ ਡੀ ਓ ਦੀ ਇਹਨਾ ਦੇ ਕੰਮ। ਕੰਮ ਵਧੇ ਹੋਏ ਹੁੰਦੇ ਆ। ਐਸ ਡੀ ਓ ਰਿਕੈਸਨ ਵਗੈਰਾ। ਸਿੰਚਾਈ ਵਿਭਾਗ ਵਾਲੇ ਨੇ ਜਿਹੜੇ।
ਮਤਲਬ ਕਿ ਕੰਟਰੈਕਟਰ ਤੋਂ ਲੈ ਕੇ ਪੀ ਐਮ ਤੋਂ ਲੈ ਕੇ ਮਤਲਬ ਕਿ ਤ ਸਭ ਦਾ ਮਤਲਬ ਕਿ, ਆਪਣੇ ਅਲਰਟ ਤੋਂ। ਹੁੰਦੇ ਆ ਹਰ ਟਾਈਮ। ਇਹਨਾਂ ਦੇ ਹੱਥ 'ਚ' ਕਿਉਂਕਿ
ਅੱਛਾ।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
ਹਮ।
ਔਰ ਇਹਦੇ ਅੰਦਰ ਜਿਹੜਾ ਜ਼ਿਆਦਾ ਫਿਰ ਕੀ ਪ੍ਰੋਬਲਮ ਹੁੰਦੀ ਆ, ਕਿਉਂਕਿ ਐਨੀ ਟਾਇਮ, ਕਿਸੇ ਵੀ ਟਾਈਮ, ਕਿਤੋਂ ਵੀ। ਜ਼ਿਆਦਾ ਅਹ ਆਣ ਦੀ ਵਜਾ ਨਾਲ। ਮਤਲਬ ਕਿ ਕਿਨਾਰੇ ਦੀ ਸਮਰੱਥਾ ਕੰਮ ਹੋ ਜਾਂਦੀ ਆ। ਉਹਨਾਂ ਨੂੰ ਡੇ ਉਹਨਾਂ ਨੂੰ ਡੇਲੀ ਚੈੱਕ ਕਰਨਾ। ਡੇਲੀ ਹਰ ਟਾਈਮ। ਅਡਵਾਸ ਮਤਲਬ ਕਿ ਕਰ ਕਰਨਾ ਟੈਂਡਰ ਔਰ ਇਮੀਡੇਟ ਮਤਲਬ ਕੀ, ਫੈਸਲੇ ਲੈਣੇ। ਇਹ ਉਸ ਚੀਜ਼ ਨੂੰ ਡਪਾਰਟ ਹੁੰਦਾ, ਬਾਕੀ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
' ' ਕ ਵੀ ਪਤਾ ਨਹੀਂ ਹੁੰਦਾ। ਕਦੋਂ ਬਰਸਾਤ ਆ ਜਾਵੇ? ਕਦੋਂ ਮਤਲਬ ਕੀ। ਮੌਸਮ ਖਰਾਬ ਹੋ ਜਾਵੇ, ਕਦੋਂ ਫਲੱਡ ਆ ਜੇ? ' '
ਆ ਜਦ ਉਪਰ ਜ਼ਿਆਦਾ ਬਾਰਿਸ਼ ਹੋਏਗੀ ਤਾਂ ਫਿਰ ਪਾਣੀ ਤੇ ਆਣਾ ਹੀ ਆਣਾ।
ਹਾਂ, ਇਹ ਕੋਈ ਇੱਕ ਜਗ੍ਹਾ ਤੇ ਬਾਰਸ਼ ਪਾਣੀ ਉਹ ਨ ਹੁੰਦੀ ਪੂਰੇ ਆ। ਮਤਲਬ ਕਿ ਏਰੀਏ 'ਚ' ਕਿਸੇ ਮਰਜ਼ੀ ਬਾਰਿਸ਼ ਹੋ ਜਾਵੇ। ਮਰਜ਼ੀ ਸ਼ਹਿਰ 'ਚ' ਹੋ ਜਾਵੇ।
ਉਹ ਪਹਾੜਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈਗੀ ਆ। ਫਿਰ ਉਹ ਪਾਣੀ ਦੇ ਨੀਚੇ ਜਿਹੜੇਨ ਇਲਾਕਿਆਂ 'ਚ' ਹੀ ਆਣਾ ਨਾ ਬਾਰਿਸ਼ ਤੇ।
ਜ ਜਿੱਥੋਂ ਨਹਿਰ ਦਾ ਮਤਲਬ ਕਿ ਸਿਸਟਮ, ਲਿੰਕ ਹੋਏਗੀ ਨਹਿਰ। ਉਹਦੇ ਅੰਦਰ ਪਾਣੀ ਆ ਜਾਏਗਾ। ਫਿਰਸ ਦੇ ਏਰੀਏ ਵੀ, ਦੇਖਣੇ ਪੈਂਦੇ ਆ ਵੀ। ਇਹਨਾਂ ਏਰੀਆ ਦੇ ਅ ਦੇ ਲੈਵਲ ਕਿਸ ਤਰ੍ਹਾਂ? ' 'ਜਿੱਥੋਂ ਲੈਵਲ ਡਾਊਨ ਹੋ ਜਾਏ। ਕਰ ਕਰਨਾ ਹੋਰ, ਪਾਣੀ ਦੀ ਮਾਰਤ ਬਚਾਣਾ। ' ' ਇਹ ਸਾਰਾ ਮਤਲਬ ਕਿ ਕ੍ਰਿਸ਼ਨ ਮਡਰੀਆ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
' ' ਵਗੈਰਾ ਸਭ ਮਤਲਬ ' ' ਕਿਸੇ ਵੀ ਕੰਪੈਕਟਰ ਨੂੰ, ਕਿਸੇ ਵੀ ਟਾਈਮ, ਮਤਲਬ ਕਿ ਉਹ ਕਰਿਆ ਜਾ ਸਕਦਾ।
ਹਮ, ਹਮ-ਹਮ।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
ਸਹੀ ੲੇ।
ਹ ਬੱਸ ਜੀ।
ਤੇ ਪਾਣੀ ਦੇ ਜਦ ਬਾੜਾ ਹੁੰਦੀਆਂ ਬਰਸਾਤਾਂ ਹੁੰਦੀਆਂ ਪਹਾੜੀ। ਆਏਗਾ ਤੱਕ, ਠੇਕੇਦਾਰਾਂ ਦੇ ਬਹੁਤ ਕੰਮ ਵੱਧ ਜਾਦੇ ਉਹਣੇ
ਸਾਰੇ ਹੀ ਟਾਈਪ ਦਾ ਮਤਲਬ ਕੀ ਹੁੰਦਾ? ਇਹਨਾਂ ਦਿਨਾਂ ਦੇ ਅੰਦਰ ਜੋ ਬੱਸ ਹੈ ਮਤਲਬ ਕਾਫ਼ੀ, ਕੰਜਪਸ਼ਨ, ਵੱਧ ਜਾਂਦੀ ਹੈ। ਮਤਲਬ ਕਿ
' ' ਮੈਂ ਤਾਂ ਕਹੀ ਵੀ ਨੀ ਬਾਹਰ ਨਿਕਲ ਸਕਦੇ ਹੋਣੇ ਨਾ।
ਇਹਨਾਂ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ, ਮਤਲਬ ਕਿ ਅਲਰਟ ਤੇ ਹੁੰਦੇ ਏ। ਡੇਢ ਦੋ ਮਹੀਨੇ ਤੱਕ ਮਤਲਬ ਕਿ ਕੋਈ ਬੰਦਾ ਕਿਤੇ ਨੀ ਜਾਏਗਾ ਨਾ ਛੁੱਟੀ ਲਏਗਾ ਫਾਲਤੂ।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
ਨਾ ਹੀ ਕੋਈ ਜੋ ਪ੍ਰਾਈਵੇਟ ਕੰਮ ਤੇ ਹੈ। ਆਪਣਾ ਪ੍ਰਾਈਵੇਟ ਕੰਮ ਛੱਡ ਕੇ ਨੀ ਜਾਏਗਾ
ਹਮ।
ਬਾਕੀ ਸਾਰਾ ਦੇਖਣਾ ਪੈਂਦਾ ਸਾਰਾ ਸਿਸਟਮ ਸਾਫ਼-ਸਾਫ਼
ਸਹੀ ਹੈ ਵ
ਹਮ, ਬਾਕੀ ਨਹਿਰਾਂ ਦੇ ਆਸ-ਪਾਸ ਜਿਹੜੇ ਹੈ ਮਤਲਬ ਮਤਲਬ ਕਿ ਐਗਰੀਕਲਚਰ ਲੈਂਡ ਹੁੰਦੀ ਐ। ਉਹਨਾਂ ਦਾ ਧਿਆਨ ਰੱਖਣਾ ਵੀ ਕਿਸੀ ਐਗਰੀਕਲਚਰ ਲੈਂਡ ਦੇ ਅੰਦਰ ਮਤਲਬ ਕਿ ਜ਼ਿਆਦਾ ਪਾਣੀ ਨਾ ਟੁੱਟ ਜੇ ਔਰ ਫਸਲ ਖ਼ਰਾਬ ਨਾ ਹੋ ਜੇ
ਹਾਂ ਇਹ ਤੇ ਹੈ ਹੀ ਹੈ ਵੀ ਜਦੋਂ ਪਿੱਛੋਂ ਨਹਿਰਾਂ ਜਲ ਭਰ-ਭਰ ਆਉਣਗੀਆਂ
ਉਹਨਾਂ ਨੂੰ ਜਲਦੀ ਤੋਂ ਜਲਦੀ ਮਤਲਬ ਕਿ ਖਾਲੀ ਕਰਵਾਉਣਾ। ਇਹ ਵੀਜ਼ਦਾ ਪਾਰਟ ਹੁੰਦਾ ਮਤਲਬ
ਨਹਿਰਾਂ ਚੋਂ ਪਾਣੀ ਖੇਤਾਂ 'ਚ' ਦਿੰਦੇ ਏ, ਇਹ ਕਿਵੇਂ ਦਿੰਦੇ ਐ
ਨੱਕੇ ਹੁੰਦੇ ਆ, ਰਬਜਾਹੇ ਮਿਲ ਅਟੈਚ ਖਰੇ ਹੁੰਦੇ ਆ। ਨਹਿਰਾਂ ਦੇ ਨਾਲ
ਤੇ ਦੂਰ-ਦੂਰ ਕਿਵੇਂ ਪਾਣੀ ਪਹੁੰਚ ਜਾਂਦਾ, ਪਾਈਪ ਲਾਈਨ ਵਗੈਰਾ ਪਾਂਦੇ। ' '
ਰਬਜਾਹੇ ਚੱਲਦੇ ਆ, ਵਿੱਚ ਛੋਟੇ-ਛੋਟੇ ਗਲੀਆਂ ਹੁੰਦੀਆਂ, ਰਬਜਾਏ ਪਹਿਲਾਂ ਬੜੇ ਰਬਜਾਏ ਹੁੰਦੇ ਆ ਫਿਰ ਛੋਟੇ ਰਬਜਾਏ ਹੁੰਦੇ ਆ।
ਹਮ।
ਉਹ ਛੋਟੇ ਰਬਜ਼ਾਹੀ ਚਲਾਏ ਜਾਂਦੇ ਆ। ਉਹਨਾਂ ਨੂੰ ਲਿੰਕ ਕਰਿਆ ਜਾਂਦਾ। ਨਹਿਰਾਂ ਦੇ ਨਾਲ ਹੀ ਲਿੰਕ ਕਰਿਆ ਜਾਂਦਾ ਹੈ ਉਹਨਾਂ ਨੂੰ।
ਅੱਛਾ।
ਔਰ ਪਾਣੀ ਦੀ ਸਪੀਡ ਵਧਾਉਣ ਵਾਸਤੇ ਫਿਰ ਫੋਲ ਲਗਾਈ ਜਾਂਦੀ ਆ ਉੱਥੇ
ਅੱਛਾ।
ਆਪਾਂ ਮੈਂ ਤੇ ਬਹੁਤ ਫੋ਼ਲ ਲਗਾਈਆਂ ਇਹ ਮਤਲਬ ਕਿ ਕੁਛ ਏਰੀਆ ਦੇ ਅੰਦਰ।
ਠੀਕ ਏ। ਤੁਹਾਡਾ ਤਾਂ ਕੰਮ ਕਾਫੀ਼ ਚੱਲਦਾ ਹੋਣਾ ਨਾ? ਇਹਨਾਂ ਸਭ ਚੀਜ਼ਾਂ ਲਈ?
ਹਾਂ ਮਤਲਬ ਡੈਮੇਜ ਹੋ ਗਈ, ਟੱਟ ਗਈ ਉਹ ਖੋ ਬੈੱਡ ਰਿਪੇਅਰ ਕਰਨਾ।
ਹੂੰ
ਬੈੱਡ ਦਾ ਲੈਵਲ ਅਪਡੇਟ ਕਰਨਾ, ਡਾਊਨ ਕਰਨਾ। ਸਾਫ਼ ਕਰਨਾ ਫਾਉਲ ਦੇ ਹਿਸਾਬ ਦੇ ਨਾਲ ਖੋਲ ਕੇ। ਕਿਤਨੀ ਮਤਲਬ ਕਿ, ਕਿਤਨੀ ਸਪੀਡ ਚੱਲ ਰਹੀ ਆ, ਉੱਥੇ ਪਾਣੀ ਦੀ। ਉਦੇਂ ਹਿਸਾਬ ਨਾਲ ਫਿਰ ਫੋਲ ਐਂਗਲ ਬਣਦੇ ਹਾਲੇਂ ਐਂਗਲ ਦਾ।
ਹੂੰ
ਹਣਾ ਤਾਂ ਐਂਗਲ ਤੋਂ ਹੀ ਸਪੀਡ ਵੱਧਦੀ ਹੈ, ਐਂਗਲ ਤੋਂ ਹੀ ਸਪੀਡ ਘੱਟ ਜਾਂਦੀ ਹੈ। ਫਿਲਡ ਦੇ ਅੰਦਰ ਕੋਈ ਮਤਲਬ, ਔਫਿਸ਼ਰ ਨਹੀ ਹੁੰਦਾ। ਸਾਰੇ ਮਤਲਬ ਕਿ, ਪੇਪਰ ਚੈੱਕ ਕਰਕੇ ਖੁਦ ਹੀ। ਕਰਨੇ ਪੈਂਦੇ ਆ ਐਂਗਲ।
ਉਹ ਆਪਣੀ ਹੈਲਪ। ਉੱਥੇ ਕਿਉਂਕਿ ਸਾਰੇ ਆਪਣੇ ਆਪਣੇ ਕੰਮਾਂ ਬਿਜੀ ਦੇ ਵਿੱਚ। ਇਸ ਕਰਕੇ ਔਫਿਸ਼ਰਸ ਨੂੰ ਵੀ, ਇਤਨਾ ਟਾਈਮ ਨੀ ਹੁੰਦਾ ਉਹ ਆ ਕੇ ਕਿਉਂਕਿ ਦੂਰ -ਦੂਰ ਕੰਮ ਹੁੰਦੇ ਆ। ਉਹਦੇ ਚਾਰ ਕੰਮ ਉਦੇਂ ਲਈ, ਬਿਨਾਂ ਹੀ ਹੋ ਜਾਣਗੇ ਇਸ ਕਰਕੇ। ਫੋਨ ਦੀ ਹੈਲਪ ਦੇ ਨਾਲ ਹੀ ਸਾਰੇ ਮਤਲਬ ਕਿ, ਉਹ ਪਤਾ ਕਰਦੇ ਆ। ਅ ਫੋਨ ਦੇ ਉੱਪਰ ਹੀ ਸਾਰੇ ਨਕਸ਼ੇ। ਸਮਝੇ ਜਾਂਦੇ ਫੋਨ ਤੇ ਹੀ ਸਾਰੇ। ਗ੍ਰਾਫੀ ਡਾਇਗ੍ਰਾਮ, ਇਹ ਸਾਰੇ ਸਮਝ। ਫੋ਼ਨ ਦੇ ਉਪਰ ਹੀ ‌
ਕਿਆ ਬਾਤ।
ਮਾਰੀ -ਮੋਟੀ ਕੋਈ ਕਮੀ ਰਹਿ ਜਾਏ ਤਾਂ, ਉਸਨੂੰ ਫਿਰ ਮਤਲਬ ਕਿ ਠੀਕ ਕਰ ਲਿਆ ਜਾਂਦਾ ਬਾਅਦ 'ਚ।
ਇਸ ਟਾਈਮ ਤਾਂ ਠੇਕੇਦਾਰਾਂ ਦੇ ਖੂਬ ਕੰਮ ਚੱਲ ਰਹੇ ਹੋਣੇ।
ਅੱਜ -ਕੱਲ੍ਹ ਕੋਡੈਟਰ ਦੇ ਅੱਛੇ ਕੰਮ ਚੱਲਦੇ ਆ, ਸਾਰੇ ਨਹਿਰ ਉੱਪਰ ਮਿਲਣਗੇ, ਸਾਰੇ ਉਹ। ਬੜੇ ਤੋਂ ਬੜਾ, ਔਫਿਸਰ ਛੋਟੇ -ਛੋਟਾ ਆਫਿਸਰ। ਸਰ ਕੋਂਟ੍ਰੈਕਟਰ ਸਭ ਆਜੋ -ਆਜੋ। ਨਹਿਰਾਂ ਦੇ ਉੱਪਰ ਹੀ ਮਿਲਦੇ ਐ, ਇਹਨਾਂ ਰਾਤ ਨੂੰ। ਤਕਰੀਬਨ ਨੌਂ ਸਾਢੇ ਨੌ ਦਸ ਵਜੇ ਆਪਣੇ ਘਰ ਜਾਂਦੇ ਨੌ ਸਾਢੇ ਨੌ ਤੋਂ ਬਾਅਦ ਵੀਹ, ਜਿਹੜੇ। ਨੀਚੇ ਆਲਾ ਸਟਾਫ਼ ਐ ਉਹ ਸਾਰਾ ਮਤਲਬ ਕਿ ਨਹਿਰਾਂ ਦੇ ਉੱਪਰ ਹੀ ਮਿਲੇਗਾ ਉਹ ਆਪਣੇ ਨੀ ਜਾਏਗਾ। ਚੌਂਕੀਆਂ ਬਣੀਆ ਹੁੰਦੀਆਂ, ਮਤਲਬ ਕੀ, ਉੱਥੇ ਹੀ ਆਪਣੀ ਡਿਊਟੀ ਦੇਣੀ ਹੁੰਦੀ ਹੈ ਬੜੀ -ਬੜੀ। ਬੈਟਰੀਸ਼ ਉਹਨਾਂ ਦੇ ਕੋਲ ਹੁੰਦੀਆਂ ਆ, ਰਾਤ ਨੂੰ ਦੇਖ ਚੈੱਕ ਕਰਨ ਵਾਸਤੇ-ਚੈੱਕ ਕਰਨ ਵਾਸਤੇ।
ਠੀਕ ਆ।
ਹਮ। ਕਿਸੀ ਵੀ ਏਰੀਏ ਤੋਂ ਪਾਣੀ ਕਿਸੀ ਤਰ੍ਹਾਂ ਬਦਲ ਗਈ ਬ੍ਰੇਕਅਪ ਹੋ ਜਾਵੇ ਉਸੇ ਟਾਇਮ।
ਠੀਕ -ਠੀਕ ਹੈ ਜੀ ਚਲੋ। ਠੀਕ।